ਹੈਲੋ-ਹੈਲੋ, ਹਾਂਜੀ-ਹਾਂਜੀ, ਸਸ ਸ੍ਰੀ ਕਾਲ ਭੈਣ ਜ ਜੀ ਅੱਜ ਕਿਸ ਕਿਸ ਤਰ੍ਹਾਂ ਯਾਦ ਕਰ ਲਿਆ।
ਬਸ ਬੈਠੀ ਸੀ ਮੈਂ ਕਿਹਾ ਬੜੇ ਦਿਨ ਹੋਗੇ ਨੇ ਗੱਲ ਨੀ ਹੋਈ।
ਅੱਛਾ, ਅੱਛਾ ਜੀ ਵਧੀਆ ਕੀਤਾ ਜੇ ਨਹੀਂ ਤੇ ਤੁਹਾਡਾ ਤੇ ਮਨ ਹੀ ਨੀ ਕਰਦਾ ਗੱਲ ਕਰਨ ਤੇ।
ਨਹੀਂ ਨਹੀਂ, ਐਸੀ ਗੱਲ ਨਹੀਂ ਹੈ ਭੈਣ ਜੀ ਕਿਉਂ ਨਹੀਂ ਮਨ ਕਰਦਾ ਕਰਦਾ ਕਿਉਂ ਨਹੀਂ ਮਨ ਕਰਦਾ।
ਹੋਰ ਸੁਣਾਓ?
ਭੈਣਜੀ।
ਹਾਂਜੀ-ਹਾਂਜੀ ਕੁਛ ਨੀ ਬਸ ਨਾਸ਼ਤਾ ਕੀਤਾ ਵੇ ਹੁਨੇ।
ਅੱਛਾ-ਅੱਛਾ
ਹਾਂਜੀ, ਬਸ ਲੇਟ ਹੀ ਹੋ ਗਏ ਆ ਅੱਜ
ਦੁਬਾਰੇ ਜਾਣਾ ਹੋਣਾ ਭੈਣ ਜੀ ਤੁਸੀਂ
ਹਾਂਜੀ ਜਾਣਾ ਵੈਂ ਹੋਰ ਅੱਜ ਸਵੇਰੇ ਅੱਜ ਪ੍ਰਭਾਤ ਫੇਰੀਆਂ ਵੀ ਨਿਕਲਦੀਆਂ ਨੇ ਨਾ ਅੱਜ ਸਵੇਰੇ ਪ੍ਰਭਾਤ ਫੇਰੀ ਤੇ ਵੀ ਚਲੇ ਗਏ, ਹਾਂਜੀ-ਹਾਂਜੀ। ਨੇਣੇ ਹੀ ਆਈ ਸੀ।
ਕਿਹੜੀ ਥਾਂ 'ਤੇ ਆਏ ਸੀ।
ਸਾਡੇ ਉਹ ਪਿਛਲੇ ਮਹੱਲੇ ਚ ਆਈ ਸੀ। ਫੇਰ ਉਹਨਾ ਨੇ ਰਸਤੇ ਚ ਮਿਲਿਆ। ਸੀ ਨਾ ਉਹ ਭੈਜੀ ਨੇ ਕਿਹਾ ਸੀ, ਵੀ ਆਇਆ ਜੇ ਜਰੂਰ ਫਿਰ ਮੈਂ ਕਿਹਾ ਚਲੋ ਹੋ ਆਂਦੇ ਆ ਸੰਗਤ ਤੇ ਹਾਂਜੀ,
ਹਾਂਜੀ ਚਲੋ ਵਧੀਆ ਸੰਗਤ ਦੇ ਦਰਸ਼ਨ ਹੀ ਸਹੀ
ਹਾਂਜੀ ਮੈਂ ਤੇ ਪਹਿਲੀ ਵਾਰੀ ਗਈ।
ਅੱਛਾ ਜੀ।
ਕਦੇ ਗਏ ਨੀ ਹੈਗੇ ਅਸੀਂ
ਅੱਛਾ ਅੱਛਾ
ਹਾਂਜੀ ਹੋਰ ਸੁਣਾਓ ਭੈਣ ਜੀ
ਬਸ ਭੈਣ ਜੀ ਵਧੀਆ ਮੈਂ ਕੇ ਬੈਠੀ ਸਾਂ ਪੁੱਛਾਂ ਗੁਰ ਦੁਬਾਰੇ ਲੰਘ ਗਗੇ ਆਪਣੇ ਕਿਹੜੇ ਗੁਰਦੁਆਰੇ ਜਾਣਗੇ ਆਪਣੇ ਗੁਰਦੁਆਰੇ ਜਾਣ ਗੇ ਜਾਂ ਉਹ ਭਰੇ ਵੱਡਾ ਗੁਰਦੁਆਰਾ ਉੱਧਰ ਜਾਣਗੇ
ਦੁਆਰੇ ਜਾਣਗੇ ਹਾਂਜੀ
ਹੋਰ ਉਹ ਨਾਲ ਤੇ ਤੁਹਾਡੇ ਘਰ ਮਾਤਾ ਤਾ ਜੀ ਇਕੱਲੇ ਨੇ
ਹਾਂਜੀ-ਹਾਂਜੀ ਅੱਜ ਆ ਅਹ ਨਹੀਂ ਹਜੇ ਆਈ ਕੱਲ ਆ ਗਈ ਸੀ
ਨਹੀਂ ਭੈਣ ਜੀ ਮੈਨੂੰ ਲੱਗਦਾ ਆ ਗਈ ਆ ਅੱਜ ਵੀ
ਅੱਛਾ ਆ ਗਈ ਹੋਣੀ ਐ ਫਿਰ
ਹਾਂਜੀ ਮੇਰੀ ਗੱਲ ਹੋਈ ਸੀ ਨਾ ਉਹ ਨਾਲ ਦੇ ਜਿਹੜੇ ਬਾਰਗੇ ਦੇ ਸੀ ਆ ਗਏ ਨੇ ਤੇ ਉਹ ਦੱਸਦੇ ਪਏ ਸੀ ਬਈ ਆਹੀ ਹੋਈ ਹੈਗੀਐ ਹਾਂਜੀ-ਹਾਂਜੀ
ਅੱ ਅੱਛਾ
ਕੱਲ ਸ਼ਾਮ ਹੀ ਪੈ ਗਈ ਸੀ ਆਂਦੇ ਆਂਦੇ ਹਾਂਜੀ ਸ਼ਾਮ ਹੀ ਪੈ ਗਈ ਸੀ ਸੇਲਾਂ ਨੂੰ ਆਂਦੇ ਆਂਦੇ
ਅੱਛਾ-ਅੱਛਾ ਹਾਂਜੀ ਹਾਂਜੀ ਫੇਰ ਆ ਗਏ ਹੋਣੇ ਨਾ ਮੈਂ ਬਾਹਰ ਨੀ ਨਿਕਲੀ ਨਾ
ਹਾਂਜੀ ਬਸ ਗਰਮੀ ਚ ਬਾਹਰ ਨਿਕਲਣ ਤੇ ਦਿਲ ਵੀ ਨੀ ਨਾ ਕਰਦਾ ਹੂੰ
ਹੋਰ ਸੁਣਾਓ ਬਸ ਉਹ ਕੱਲ ਮੇਲ ਹੋਇਆ ਸੀ ਉਹਨਾਂ ਨਾਲ ਤੇ ਕਹਿ ਰਹੀ ਸੀ ਕੰਮ ਤੇ ਜ਼ਿਆਦਾ ਹੋਵੇ ਮੈਂ ਕਿਹਾ ਕੋਈ ਨੀ ਤੂੰ ਆਇਆ ਕਰ ਬਾਹਰੋਂ ਆ ਫਿਰ ਗੱਲ ਕਰ ਲਈ ਉਹਨਾਂ ਨਾਲ
ਤੇ ਬਾਹਰ ਦਾ ਵਿਹੜਾ ਵੀ ਕਰਦੀ ਹੈ
ਬਾਹਰ ਝਾੜੂ ਕ ਬਾਰਿਆ ਸਾ ਕੱਲ ਤੇ ਬਾਹਰ ਧੋ ਦਿੱਤਾ ਸੀ ਅਸੀਂ ਪਾਈਪ ਲਾਂਦੇ ਹਾਂ ਤਾਂ ਬਾਹਰੋਂ ਧੋ ਅਸੀਂ ਕੱਲ ਵੀ
ਅੱਛਾ-ਅੱਛਾ ਅੱਛਾ-ਅੱਛਾ ਅੰਦਰ ਦਾ ਕਹਿੰਦੀ ਪਈ ਏ ਕੰਮ ਜਿਆਦਾ ਏ।
ਹਾਂਜੀ।
ਅੱਛਾ ਤੇ ਮਾਤਾ ਜੀ ਨੇ ਰੋਜ਼ ਮਰਵਾਏ ਨੇ। ਕਿਆ ਪੋਚੇ ਔਦਰ ਡਰਾਇੰਗ ਰੂਮ ਵਿੱਚ ਵੀ।
ਸ਼ਾਇਦ ਹੋ ਸਕਦਾ ਹਾਂ, ਹਾਂ ਮਰਵ ਓਹ ਤੇ ਤੁਸੀਂ ਆਪ ਪਾਓਗੇ ਨਾ ਭੈਣ ਜੀ
ਹਾਂਜੀ, ਸਹੀ ਗੱਲ ਏ ਓਹ ਤੇ ਮੈਂ ਆਪ ਈ ਗੱਲ ਕਰਾਂਗੀ ਬਸ ਓਨੂੰ ਜਾਣ ਨਾ ਦੇਣਾ।
ਹਾਂ, ਨਹੀਂ ਨਹੀਂ ਹਾਂ ਨਹੀਂ ਮੈਂ ਕੱਲ ਸਮਝਾ ਦਿੱਤਾ ਸੀ ਮੈਂ ਕਿਆ ਤੂੰ ਕੰਮ ਕਰ ਤੇ ਮੈਂ ਕਿਹਾ ਔ ਆਣਗੇ ਆਪਣੇ ਆਪ ਬਾਤ ਕਰ ਲੈਣਗੇ, ਤੁਹਾਡੇ ਨਾਲ।
ਹਾਂਜੀ ਹਾਂਜੀ।
ਹਾਂਜੀ।
ਹਾਂ, ਨਹੀਂ ਮੈਨੂੰ ਕਿਸੇ ਨੇ ਦੱਸਿਆ ਸੀ ਹੈ ਬੜੀ ਚੰਗੀ ਏ ਕੰਮ ਵੀ ਸਾਫ ਸੁਥਰਾ ਕਰਦੀ ਏ, ਤੁਸੀਂ ਦੇਖਿਆ ਕੰਮ ਓਦਾ ਸਾਫ ਸੁਥਰਾ ਏ।
ਹਾਂਜੀ ਹਾਂਜੀ, ਹੋਰ? ਭੈਣਜੀ, ਤੁਹਾਡਾ ਕਾਰੋਬਾਰ ਕਿਸ ਤਰ੍ਹਾਂ ਚੱਲਦਾ ਪਿਆ
ਭੈਣ ਜੀ ਕਾਰੋਬਾਰ ਦਾ ਤੇ ਐ ਵੇ ਜਿੰਨਾ ਟੈਮ ਦੇਵਾਂਗੇ ਔਨਾਂ ਵਧੀਆ
ਹਾਂਜੀ।
ਕਾਰੋਬਾਰ ਚ ਤੇ ਟਾਈਮ ਮੰਗਦਾ ਵੇ ਕਾਰੋਬਾਰ।
ਹਾਂਜੀ, ਤੇ ਕੀ ਅ ਹਾਂਜੀ-ਹਾਂਜੀ ਕੱਪੜਾ ਵੇਚ ਵੇਚਣ ਦਾ ਕੰਮ ਕਰਦੇ ਔ, ਔਨਲਾਈਨ ਕਰਦੇ ਔ ਜਾ
ਨਹੀਂ, ਭੈਣਜੀ ਬਸ ਗੱਲਾਂ ਗੱਪ ਗੱਪਾਂ ਮਾਰਨ ਦਾ ਕੰਮ ਸ਼ੁਰੂ ਕੀਤਾ ਏ।
ਅੱਛਾ, ਨਹੀਂ ਨਹੀਂ ਆ ਕੋਈ ਸ਼ੋਪਿੰਗ ਔ ਕਰਿਆ ਕਰੋ ਨਾ ਕੋਈ ਔਨਲਾਈਨ ਕੰਮ ਵੀ ਕਰ ਲਿਆ ਕਰੋ, ਨਾ ਭੈਣਜੀ ਬੜਾ ਫੈਦਾ ਹੁੰਦਾ।
ਐ ਤੇ ਹੈ ਭੈਣਜੀ ਕੋਈ ਨੀ ਦੇਖਾਂਗੇ ਹੁਣ ਕੰਮ ਸੋਚਰੀਆਂ ਪੰਜਾਬ ਵਾਹੀਆਂ ਕੱਪੜਾ ਲੈ
ਹਾਂਜੀ ਕਰੋ ਤੁਸੀਂ ਕੱਪੜੇ ਦਾ ਕਮ, ਹਾਂਜੀ ਮੇਰਾ ਸਿਲਾਈ ਦਾ ਕਮ ਏ ਤੁਸੀਂ ਆਪ ਹਾਂਜੀ ਲੇਲਾਂਗੇ ਹਾਂਜੀ। ਮੇਰਾ ਸਿਲਾਈ ਦਾ ਕੰਮ ਏ ਮੇਰੇ ਕਸਟਮਰ ਆਂਦੇ ਨੇ ਤੁਸੀਂ ਅੱਗੋਂ ਓਨਾਂ ਨੂੰ ਦਿਖਾ ਦਿਆ ਜੇ।
ਕੋਈ ਨੀ ਭੈਣ ਜੀ ਪੰਜਾਬ ਵਿੱਚੀ ਹੈਗ ਹੁਣ, ਐਧਰ ਉੱਧਰ ਅਪਣੀ ਸਿਸਟਰ ਨੂੰ ਕਹਿਣੀ ਆ ਮੈਨੂੰ ਲੈ ਜਾ ਜਰਾ ਦੁਕਾਨਾਂ-ਦੁਕੁਨਾਂ ਤੇ। ਤੇ ਮੈਨੂੰ ਜਰਾ ਦਿਖਾ। ਥੋੜ੍ਹਾ ਬੌਤ ਕੰਮ ਮੇਰਾ ਹੋ ਜਾਏਗਾ। ਫੇਰ ਕਿਆ ਆਪਾਂ ਤਾਂ ਦੇਖ ਲੈਂਨੇ ਹਾਂ ਨਾ ਪਹਿਲੇ ਥੋੜ੍ਹਾ।
ਹਾਂਜੀ ਥੋੜਾ ਪਾ ਲੋ ਨਾ ਜ਼ਿਆਦਾ ਤੋਂ ਨਾ ਕਰੋ ਕੰਮ ਦੋ ਹਜ਼ਾਰ ਤੋਂ ਕਰ ਲਓ ਥੋੜੇ ਤੋਂ। ਕਰਲੋ। ਪੰਜ ਸੱਤ ਸੂਟਾਂ ਤੋਂ ਕਰਲੋ ਹਾਂਜੀ ਔਨਲਾਈਨ ਹੋਰ ਵੀ ਬੜੇ ਕੰਮ ਨੇ
ਬੜੇ ਕੰਮ ਨੇ ਭੈਣ ਜੀ। ਜੀ ਇੱਕ ਕੰਮ ਹੈਗਾ ਵੇ ਉਹ ਮੈਂ ਧਿਆਨ ਨਹੀਂ ਦਿੰਦੀ ਦੀ ਉਹ ਕੰਮ ਦੇ ਵਿੱਚੋ ਉਹ ਤਾਂ ਮੇਰੇ ਕੋਲ ਹੈਗਾ। ਕੰਮ ਮੈਂ ਧਿਆਨ ਦੇਵਾਂ ਤੇ ਚਲ ਕਰਾਂ
ਅੱਛਾ-ਅੱਛਾ ਨਹੀਂ। ਤੁਸੀਂ ਧਿਆਨ ਦਿਓ। ਹੋਰ ਭਾਜੀ ਦਾ ਕੰਮ ਕੁਮ ਠੀਕ ਹੈ?
ਹਾਂਜੀ-ਹਾਂਜੀ ਉਹ ਅੱਜ ਕੱਲ ਥੋੜਾ ਠੰਡਾ ਹੀ ਹੈ, ਕੰਮ ਤੇ
ਅੱਛਾ।
ਹਾਂਜੀ।
ਅੱਛਾ।
ਕੋਈ ਨੀ ਕੰਮ ਇਹ ਕਦੀ ਤੇਜ਼ੀ। ਤੇ ਕਦੀ ਹੋਰ।
ਹਾਂ ਨਹੀਂ ਉਹ ਤੇ ਕੰਮ-ਕੰਮ ਕਾਰ ਚ ਇੰਝ ਹੀ ਇਹ ਭੈਣਜੀ ਵੇਖੋ ਵਾਧੇ ਘਾਟੇ ਤੇ ਹੁੰਦਾ ਏ ਨੇ। ਲਿਆਂਦੇ ਨੇ
ਬਿਲਕੁਲ ਸਹੀ ਗੱਲ ਹੈ। ਭੈਣ ਜੀ ਤੁਹਾਡੀ ਹਾਂਜੀ-ਹਾਂਜੀ।
ਬਾਕੀ ਬਿਲਕੁਲ ਹੀ ਬੰਦੇ ਨੂੰ ਹ ਹਿੰਮਤ ਰੱਖਣੀ ਚਾਹੀਦੀ ਹੈ। ਬੰਦੇ ਨੂੰ, ਬਸ ਹਾਂਜੀ
ਗੱਲ ਏ ਤੁਹਾਡੀ, ਜੇ ਆਪਾਂ ਹਿੰਮਤ ਛੋੜ ਦਿਆਂਗੇ ਹੌਸਲਾ
ਹਾਂ-ਹਾਂ ਉਹ-ਉਹ ਤੇ ਠੀਕ ਹੈ ਬਸ ਹਿੰਮਤ ਹੋਣੀ ਚਾਹੀਦੀ। ਬੰਦੇ ਵਾਹਿਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ।
ਬਿਲਕੁਲ ਸਹੀ ਗੱਲ ਹੈ ਪਰਮਾਤਮਾ ਦੇ ਹੱਥ। ਅਤੇ ਸਭ। ਕੁੱਛ ਹੈਗਾ
ਹੋਰ ਸੁਣਾਓ ਉਹ ਭੈਣ ਤੁਹਾਡੀ ਠੀਕ ਨੇ?
ਹਾਂਜੀ-ਹਾਂਜੀ।
ਹਾਂਜੀ ਫਿਰ ਉਹਨਾਂ ਦੇ ਘਰ ਪਰਿਵਾਰ ਫੈਮਿਲੀ ਇਕੱਠੀ ਏ? ਯਹ ਕੱਲੇ ਰਹਿੰਦੇ ਨੇ?
ਨਹੀਂ-ਨਹੀਂ। ਭੈਣ ਜੀ ਉਹ ਵੀ ਵੱਖਰੇ-ਵੱਖਰੇ। ਵੱਖਰੇ ਹੀ ਰਹਿੰਦੇ ਨੇ ਮਤਲਬ ਕਿ ਆਪਣੀ-ਆਪਣੀ ਫੈਮਲੀ ਆਪ ਦੋ ਆਪਣੇ ਦੋ ਬੱਚੇ ਐਵੇਂ ਐਵੇਂ ਸਭ ਦੇ ਹੈਗੇ ਨੇ ਚਾਰ ਪੰਜ ਭਰਾ ਹੈਗੇ ਹੈਗੇ ਨੇ ਉਹ ਪੰਜ ਆਪਣੀ ਆਪਣੀ ਫੈਮਿਲੀ ਰਹਿੰਦੇ ਨੇ ਉਹਨਾਂ ਦੇ ਅਲੱਗ-ਅਲੱਗ ਪੋਰਸ਼ਨ ਬਣੇ ਹੋਏ ਨੇ ਉੱਧਰ ਰਹਿੰਦੇ ਨੇ ਹਾਂਜੀ ਉਹਨਾਂ ਚ ਇੱਕ ਨੇ ਭਾਂਡਿਆਂ ਦੀ ਦੁਕਾਨ ਖੋਲੀ ਸੀ ਬੜੇ ਸੋਹਣੇ ਭਾਂਡੇ ਦੇ ਮਿਲਦੇ ਨੇੇ ਦੀ ਭੈਣ ਜੀ ਭਾਂਡੇ ਲੈਣੇ ਹੋਣਗੇ ਤੇ ਦੱਸ
ਹਾਂ ਹਾਂਜੀ ਕੋਈ ਨੀ-ਕੋਈ ਨੀ ਕੋਈ ਪਸੰਦ ਦੀਦਾ ਲੈ ਆਨਾ- ਆਪਣੇ
ਹਾਂਜੀ ਕੋਈ ਨਹੀਂ ਭੈਣ ਜੀ ਹਾਲੇ ਵੈਸੇ ਮੈਂ ਗਈ ਨਹੀਂ ਭਾਂਡੇ ਆ ਦੀ ਦੁਕਾਨ 'ਤੇ ਮੈਂ ਜਾਵਾਂਗੀ ਸਹੀ ਇੱਕ ਚੱਕਰ ਲਗਾ ਕੇ ਆਵਾਂਗੀ ਹਾਂਜੀ ਭੈਣ ਜੀ ਨਹੀਂ ਭੈਣ ਜੀ ਦਾ ਸੋਹਰਾਦ ਤੇ ਨਹੀਂ ਹੈਗਾ। ਭੈਣ ਜੀ ਦੀ ਸੱਸ ਹੈਗੀ ਹੈ ਹਾਂਜੀ
ਅੱਛਾ ਫੇਰ ਉਹ
ਗਈਨੀ ਜਾਵਾਂਗੀ, ਮਿਲਣ ਹਾਂਜੀ-ਹਾਂਜੀ, ਉਹ ਦੂਸਰੇ ਆਪਣੇ ਬੇਟੇ ਕੋਲ ਰਹਿੰਦੇ ਨੇ ਨਾ।
ਅੱਛਾ, ਠੀਕ ਨੇ ਨਾ ਵੈਸੇ।
ਪਤਾ ਨੀ ਭੈਣ ਜੀ, ਚੱਕਰ ਹੀ ਨਹੀਂ ਲਗਾਇਆ ਹੁੰਦੇ
ਅੱਛਾ, ਇੱਕ ਵਾਰੀ ਵੇਖਿਆ ਸੀ ਮੈਂ ਉਹਨਾਂ ਨੂੰ।
ਅੱਛਾ। ਤੁਸੀਂ ਕਿੱਥੇ ਦੇਖਿਆ ਸੀ ਭੈਣ ਜੀ?
ਮੈਂ ਬਸ ਉਹ ਇੱਥੇ ਆਏ ਹੋਏ ਸਨ ਤਾਂ ਮੈਂ ਦੇਖਿਆ ਸੀ ਉਹਨਾਂ ਨੂੰ।
ਹਾਂਜ ਜੀ ਹਾਂਜੀ, ਕਾਫੀ ਹੈਲਦੀ ਹੈਗੇ ਨੇ ਭਾਰਾ ਸਰੀਰ ਹੈ ਹਾਂਜੀ, ਉਹਨਾਂ ਦਾ। ਹੁਣ ਤੇ ਮੈਨੂੰ ਵੀ ਕਾਫੀ ਟਮ ਨਮੋ
ਹਾਂਜੀ-ਹਾਂਜੀ। ਹੋਰ-ਹੋਰ ਸੁਣਾਓ। ਹੂੰ।
ਹੋਰ ਬਸ ਵਧੀਆ ਭੈਣ ਜੀ।
ਹਾਂਜੀ।
ਹਾਂਜੀ-ਹਾਂਜੀ, ਹੋਰ ਬੱਚੇ ਕੀ ਕਰਦੇ ਪਏਂ ਭੈਣਂ ਜੀ?
ਭੈਣਜੀ ਤਿਆਰ ਹੁੰਦੇ ਪਯੇ ਨੇ ਗੁਰਦੁਆਰੇ ਜਾਣ ਲਈ।
ਅੱਛਾ-ਅੱਛਾ, ਹੋਰ ਨੂੰਹ ਠੀਕ ਹੈ।
ਹਾਂਜੀ, ਠੀਕ ਹੈ ਬਸ ਦਿਖਾ ਕੇ ਆਈ ਹੈ ਹੁਨੇ। ਮੇਰੀ ਗੱਲ ਨੀ ਹੋਈ ਅਜੇ।
ਅੱਛਾ।
ਹਾਂਜੀ।
ਸੱਤ ਇਧਰ ਇੱਕ ਗੁਰਦੁਆਰਾ ਹੈਗਾ। ਉਹ ਸਾਰਾ ਨਵਾਂ ਬਣਿਆ ਵੇ।
ਅੱਛਾ-ਅੱਛਾ।
ਸਾਰਾ ਤੋੜ ਕੇ ਨਾ ਉਹਨਾਂ ਨੇ ਸਾਰਾ ਬੜਾ ਸੋਹਣਾ ਕਹਿੰਦੇ ਗੁਰਦੁਆਰਾ ਮੈਂ ਵੀ ਦੇਖਿਆ ਨੀ ਹਲੇ-ਹਲੇ ਮੈਂ ਸਿਫਤਾਂ ਹੀ ਸੁੱਣੀ ਹ ਕਿ ਬਹੁਤ ਸੋਹਣਾ ਗੁਰਦੁਆਰਾ ਬਣਾਇਆ। ਬਹੁਤ ਹੀ ਸੋਹਣਾ ਤੇ ਉੱਨੀ ਤਰੀਕ ਨਾ ਉੱਥੇ ਕੈਂਪ ਲੱਗਣਾ ਏ।
ਅੱਛਾ-ਅੱਛਾ-ਅੱਛਾ
ਮੈਂ ਸੁਣਿਆ ਉੱਨੀ ਤਰੀਕ ਤੇ ਘਰ ਹੀ ਨੀ ਹੋਣਾ ਤੁਹਾਡੀ ਨੂੰਹ ਨੇ।
ਹਾਂ ਨਹੀਂ-ਨਹੀਂ।
ਹਾਂਜੀ। ਹਾਂਜੀ। ਮੈਂ ਤੇ ਕਿਹਾ ਸੀ ਜੇ ਮੈਂ ਹੋਏ। ਹੋਏ ਤੇ ਮੈਂ ਆਪ ਕਰਾ ਕੇ ਆਵਾਂਗੀ ਉੱਥੇ ਅੱਖਾਂ ਟੈਸਟ
ਅੱਛਾ-ਅੱਛਾ ਹਾਂਜੀ-ਹਾਂਜੀ ਨਹੀਂ ਹਾਂਜੀ ਉੱਥੇ ਦੇ ਟੈਸਟ ਹੋਏ ਓਏ ਨੇ
ਅੱਛਾ- ਅੱਛਾ ਓਥੇ ਹੋਏ ਆ।
ਹਾਂਜੀ-ਹਾਂਜੀ-ਹਾਂਜੀ ਉਹਨਾਂ ਨੇ ਪਹਿਲੇ ਆਪ੍ਰੇਸ਼ਨ ਦੱਸਿਆ ਸੀ ਨਾ
ਅੱਛਾ-ਅੱਛਾ ਠੀਕ ਏ। ਹੂੰ
ਹਾਂਜੀ ਹੋਰ ਸੁਣਾਓ ਭੈਣਜੀ
ਬਸ ਭੈਣਜੀ ਵਧੀਆ ਮਾਤਾ ਜੀ ਨੀ ਆਣਗੇ ਭੈਣ ਜੀ ਗੁਰਦੁਆਰੇ ਫਿਰ
ਹਾਂਜੀ ਨਹੀਂ ਮਾਤਾ ਜੀ ਤੇ ਨਹੀਂ ਜਾਣਗੇ ਮਾਤਾ ਜੀ ਚੱਲ ਫਿਰ ਨੀ ਸਕਦੇ ਇਨਾੱ
ਅੱਛਾ
ਹਾਂਜੀ ਹਾਂ ਹਾਂਜੀ ਹੁਣੇ ਨਾਸ਼ਤਾ ਕਰ
ਅੱਛਾ-ਅੱਛਾ ਅੱਜ ਕੱਲ ਤੇ ਮਾਤਾ ਜੀ ਜ ਉਹਦਾ ਅੰਦਰ ਬਾਹਰ ਆਂਦੇ।
ਹਾਂਜੀ ਨਹੀਂ-ਨਹੀਂ। ਬਸ ਲੇਟੇ ਰਹਿੰਦੇ ਨੇ ਐਸੀ ਕੋਈ ਗੱਲ ਨੀ ਹੈਗੀ।
ਅੱਛਾ-ਅੱਛਾ ਮਾਤਾ ਜੀ ਟਿੱਕੀਆਂ ਦੇ ਬੜੇ ਸ਼ੌਕੀਨ ਹੈਗੇ ਨੇ।
ਮਾਤਾ ਜੀ ਨੇ ਬੜੀਆਂ ਸਵਾਦ
ਅੱਛਾ ਉਹ ਸਵਾਦ ਹੀ ਬਣਾਦੇ ਨੇ ਭੈਣ ਜੀ। ਹਾਂਜੀ ਭੈਣ ਜੀ ਆਲੂ ਉਲੂ ਰੱਖਾ ਹੀ ਸੀ ਨਾ ਮੈਂ
ਹਾਂਜੀ -ਹਾਂ। ਹਾਂਜੀ ਹਾਂ ਹਾਂਜੀ- ਹਾਂਜੀ ਠੀਕ ਹੈ ਭੈਣ ਜੀ ਹਾਂਜੀ ਠੀਕ- ਠੀਕ ਹੈ ਹਾਂਜੀ ਠੀਕ